ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਹੋ?
ਹਾਂਜੀ, ਵਧੀਆ ਤੁਸੀਂ ਦੱਸੋ?
ਹਾਂਜੀ, ਸਭ ਠੀਕ,
ਘਰ, ਸਭ ਠੀਕ,
ਹਾਂਜੀ, ਸਭ ਠੀਕ ਕਰ ਤੁਸੀਂ ਦੱਸੋ ਘਰ ਠੀਕ ਨੇ ਸਾਰੇ?
ਹਾਂਜੀ, ਸਭ ਠੀਕ। ਦੱਸੋ ਕਿਵੇਂ, ਫੋਨ ਕੀਤਾ ਅੱਜ ਤੁਸੀਂ?
ਬਸ ਮੈਂ ਪੁੱਛਣਾ, ਚਾਹ ਰਿਹਾ ਸੀ ਤੁਹਾਨੂੰ ਜੋ ਅਸੀਂਅਸੀਂ ਏ ਓਂ ਜੋ ਲੋਕ ਬੜਾ ਘੱਟ ਪਾਣੀ ਪੀਂਦੇ ਨੇ, ਜਾਂ ਜ਼ਿਆਦਾ ਪਾਣੀ ਪੀਂਦੇ, ਉਹਦਾ ਕੁਛ ਤੁਹਾਨੂੰ ਨੌਲੇਜ ਹੈਵੇ
ਹਾਂਜੀ, ਹੈ ਮੈਂ ਤੇ ਖੁਦ ਬਹੁਤ ਘੱਟ ਪਾਣੀ ਪੀਂਦੀ, ਹਾਂ ਮਤਲਬ ਮੇਰੇ ਨਾ ਹੁਣ ਜਿਵੇਂ, ਮੈਂ ਪਾਣੀ ਦਾ ਵਾਟਰ ਬਹੁਤ ਘੱਟ ਲੈਣ ਲਾ ਪੀਣ ਲੱਗ ਗਈ ਸੀ। ਤੇ ਮੇਰੇ ਲਿਪਸ ਵਗੈਰਾ, ਸਾਰੇ ਫਟਣ ਲੱਗ ਗਏ ਸੀ। ਫੇਸ ਤੇ ਚੁਰੀਆਂ ਰ ਸਟਾਰਟ ਹੋ ਗਈਆਂ ਸੀ।
ਅੱਛਾ- ਅੱਛਾ
ਤੇ, ਮੈਂ ਫਿਰ ਮਤਲਬ, ਮੈਨੂੰ ਨਹੀਂ ਪਤਾ ਸੀ ਕਿ ਪਾਣੀ ਨਾ ਪੀਣ ਦੀ ਵਜ੍ਹੇ ਤੋਂ, ਮੈਨੂੰ ਹੋ ਰਿਹਾ ਏ
ਹਾਂ, ਪਾਣੀ ਪੀਣ ਦਾ ਬੈਨੀਫਿਟ ਸ ਨੇ ਹਨਾ।
ਹਾਂ -ਹਾਂ ਫੇਿਰ ਮੈਂ ਡਾਕਟਰ ਕੋਲ ਗਈ ਸੀ, ਮੇਰੇ ਡਾਕਟਰ ਹੈਗੇ ਨੇ, ਮੈਂ ਉਹਨਾਂ ਕੋਲ ਗਈ ਸੀ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਮੇਰੇ ਇੰਨਾ ਲਿਪਸ ਕਿਉਂ ਫਟ ਰਿਹਾ ਹੇਅਰ ਫੋਲ ਕਿਉਂ ਰਿਹਾ ਛੁਰੀਆਂ ਕਿਉ ਆ ਰਹੀ ਹੈ, ਮੇਰਾ ਕਲਰ ਬਲੈਕ ਹੋ ਰਿਹਾ ਏ,
ਹ
ਤੇ ਉਹਨਾਂ ਨੇ ਦੱਸਿਆ ਸੀ ਕਿ, ਤੁਸੀਂ ਪਾਣੀ ਬਹੁਤ ਘੱਟ ਪੀਂਦੇ ਹੋ?
ਹਾਂ
ਤੇ ਉਹਨਾਂ ਨੇ ਫਿਰ ਕਿਹਾ ਸੀ, ਕਿ ਪਾਣੀ ਹਾਂਜੀ -ਹਾਂਜੀ ਉਹਨਾਂ ਨੇ ਕਿਹਾ ਸੀ, ਤੁਹਾਨੂੰ ਪਾਣੀ ਐਟਲੀਸਟ ਅੱਠ ਗਲਾਸ ਤੇ,, ਪੀਣਾ ਹੀ ਚਾਹੀਦਾ ਉਸ ਤੋਂ ਜ਼ਿਆਦਾ ਹੀ ਪੀਓ? ਪਰ ਮੈਂ, ਪੀਂਦੀ ਨਹੀਂ ਸੀ। ਤਾਂ ਕਰਕੇ ਮੈਨੂੰ, ਬਹੁਤ ਜ਼ਿਆਦਾ ਔਰ ਮਤਲਬ ਨਾ, ਜੋ ਸਾਡੀ ਬੋਡੀ ਦੇ ਵੇਸਟ ਹੁੰਦਾ ਏ, ਸਾਡੀ ਬੋਡੀ ਵੀ, ਸਾਫ਼ ਰਹਿੰਦੀ ਹੈ ਪਾਣੀ ਜ਼ਿਆਦਾ ਪੀਣ ਨਾਲ
ਹਾਂ, ਇਹ ਤਾਂ ਗੱਲ ਸਹੀ ਹੈਗੀ, ਪਾਣੀ ਪੀਣਾ ਚਾਹੀਦਾ ਉਹਦੇ ਨਾਲ ਜਿਹੜੇ ਸਾਡੇ ਬੋਡੀ ਅੰਦਰ, ਕਰੈਂਪਸ ਆਂਦੇ ਆ ਨਾ, ਉਹ ਵੀ ਨੀ ਕਰੈਂਪਸ ਵੀ ਨੀ ਆਉਂਦੇ
ਅੱਛਾ, ਐਸਾ ਵੀ ਹੁੰਦਾ ਹੈ।
ਹਾਂ ਜਦੋਂ, ਬ ਸਾਡੀ ਬੋਡੀ ਡੀਹਾਈਡਰੇਟ ਰਹਿੰਦੀ ਹੈ ਨਾ, ਜਗ੍ਹਾ -ਜਗ੍ਹਾ ਤੇ ਮਸਲ ਕਰ੍ਰੈਮ ਪਾਣੇ ਸ਼ੁਰੂ ਹੋ ਜਾਂਦੇ ਆ
ਹਾਂਜੀ -ਹਾਂਜੀ ਆਉਂਦੇ -ਆਉਦੇ ਲਾਈਕ ਮੈਂ ਤੇ ਸੌਦੀ ਹੁੰਦੀ ਹਾਂ, ਸੁੱਤੇ- ਸੁੱਤੇ ਹੀ ਮੈਨੂੰ ਮੇਰੀ ਲੈਗਜ਼, ਵਿੱਚ ਹੱਥ ਵਿੱਚ ਚਾਦ ਆ ਜਾਂਦੇ ਆ, ਉਹ ਫਿਰ ਇਨਾ ਮੈਨੂੰ ਇੰਨਾ ਪੇਨ ਹੁੰਦਾ ਏ
ਹਾਂ,
ਜਿਹਨੂੰ ਅਸੀਂ, ਕੜਲਾ ਕਹਿੰਦੇ ਹਾਂ ਹਨਾ।
ਹਾਂਜੀ -ਹਾਂਜੀ, ਹਾਂਜੀ, ਹਾਂਜੀ, ਉਹ ਨਾ, ਸਾਨੂੰ ਪਾਣੀ ਖੁੱਲ੍ਹਾ ਪੀਣਾ ਚਾਹੀਦਾ। ਅਗਰ ਅਸੀਂ ਜ਼ਿਆਦਾ ਪਾਣੀ, ਨਹੀਂ ਪੀ ਸਕਦੇ ਕਈ ਵਾਰ ਅਸੀਂ ਉਹਦੇ, ਵਿੱਚ ਕੁਛ, ਜਿਵੇਂ ਜੀਰਾ ਪਾ ਲਿੱਤਾ, ਕਦੀ ਸੌਂਫ ਪਾ ਲਿੱਤੀ, ਕਦੀ ਬਲੈਕ ਪੇਪਰ ਪਾ ਲਿੱਤਾ, ਕਦੀ ਦਾਲਚੀਨੀ, ਪਾ ਲਿੱਤੀ
ਕਰ ਲਿਆ।
ਉਹ ਆਪਣੇ, ਕੋਲ ਰੱਖ ਲਿੱਤਾ, ਉਹ ਸਿਪ -ਸਿਪ ਕਰਕੇ ਪੀਂਦੇ ਰਹੇ ਸਾਰਾ ਦਿਨ
ਹਮ ਮੈਂ ਵੀ, ਆਈ ਮੈਂ ਇੱਕ ਬੋਟਲ ਲਿੱਤੀ ਸੀ, ਹੁਣ ਵੱਡੀ ਜਿਹੀ ਜਿਦੇ ਦੇ, ਉਹ ਨੀ ਲਖਿਆ ਹੁੰਦਾ ਕਿ ਕਿੰਨਾ ਪਾਣੀ ਆਉਂਦਾ, ਹੈ ਤੇ ਮੈਂ, ਮਤਲਬ ਮੈਂ ਇੱਕ ਬੋਟਲ ਵੀ ਪੂਰਾ ਦਿਨ ਨਹੀਂ ਪੀ ਪਾਉਂਦੀ। ਮੈਂ ਸਕੂਲ ਵਗੈਰਾ, ਟਿਊਸ਼ਨ, ਕੋਲਜ ਵਗੈਰਾ, ਤੇ ਜਾਂਦੀ ਆ ਨਾ, ਤੇ ਮੈਂ, ਤਾਂ ਮੈਂ ਤਾਂ ਵੀ ਨੀ, ਪੂਰੀ ਇੱਕ ਬੋਟਲ ਪਾਣੀ ਪੀਂਦੀ। ਮੈਨੂੰ ਪਿਆਸ ਹੀ ਨਹੀਂ ਲੱਗਦੀ। ਤੇ ਫੇਰ, ਫੇਰ ਦਿੱਕਤ ਆਉਣੀ ਸਟਾਰਟ ਹੋ ਗਈ ਸੀ। ਫੇਰ ਡਾਕਟਰ ਨੇ ਬੋਲਿਆ ਕਿ ਡੀ ਹਾਈਡ੍ਰੇਸ਼ਨ ਹੁੰਦੀ ਐ। ਪਾਣੀ ਤੇ ਗਰਮੀਆਂ ਚ ਬਹੁਤ ਜ਼ਿਆਦਾ ਪੀਣਾ ਚਾਹੀਦਾ ਹੈ।
ਹਾਂ।
ਕਿਉਂਕਿ ਫੇਰ, ਮਤਲਬ ਹਾਈਡਰੇਟ ਅਸੀਂ ਤਾਂ ਹੀ ਰਵਾਂਗੇ, ਸਾਡਾ ਫੇਸ ਵੀ ਤਾਂ ਹੀ ਗਲੋ ਕਰੇਗਾ ਅਗਰ ਅਸੀਂ ਪਾਣੀ ਜ਼ਿਆਦਾ ਪੀਵਗੇ।
ਸਹੀ ਗੱਲ ਹੈਗੀ ਹੈ। ਫੇਰ ਸਾਡੀ ਸਕਿੰਨ ਤੇ ਬੜੀ ਗਲੋਇੰਗ ਆਉਂਦੀ ਹੈ। ਅਗਰ ਅਸੀਂ ਪਾਣੀ ਪੂਰਾ ਪੀਂਦੇ ਰਹੀਏ ਨਾ।
ਹਾਂਜੀ।
ਕਈ ਬੰਦੇ ਕ ਕਈ ਤਾਂ ਐਸੇ ਹੁੰਦੇ ਨੇ, ਬਈ ਸਾਨੂੰ ਬਾਰ- ਬਾਰ ਬਾਥਰੂਮ ਨਾ ਜਾਣਾ ਪਵੇ, ਇਸ ਕਰਕੇ ਪਾਣੀ ਨਹੀਂ ਪੀਂਦੇ। ਲੇਕਿਨ ਉਲਟਾ ਉਹਨਾਂ ਦੇ ਔਰਗਨ ਨੂੰ ਨੁਕਸਾਨ ਹੋ ਰਿਹਾ ਹੁੰਦਾ ਹੈ।
ਹਾਂ ਸਹੀ ਗੱਲ ਹੈ, ਹੁੰਦਾ ਹੈ। ਉਹ ਫੇਰ ਸਾਡੀ ਬੋਡੀ ਦਾ ਵੇਸਟ ਹੀ ਨਿਕਲਦਾ ਨਾ। ਉਹ ਤਾਂ ਕਰਕੇ। ਪਰ ਇਹ, ਉਹ ਵੀ ਹੁੰਦਾ ਹੈ। ਕੋਈ- ਕੋਈ ਲੋਕਾਂ ਨੂੰ ਐਵੇ ਹੁੰਦਾ ਹੈ ਕਿ, ਉਹ ਨਾ ਮਤਲਬ ਪਾਣੀ ਘਟ ਪੀਂਦੇ ਤੇ ਉਹਨਾ ਨੂੰ ਵਾਸ਼ਰੂਮ ਜਾਣਾ ਦਾ ਜਾਣਾ ਜਾਦਾ ਪੈਂਦਾ ਹੈ। ਤੇ ਉਹ ਵੀ ਸਹੀ ਨਹੀਂ ਏ।
ਹਾਂ, ਉਹ ਵੀ ਸਹੀ ਨਹੀਂ ਹੈਗਾ।
ਉਹਦਾ ਮਤਲਬ ਉਹ ਵੀ ਫੇਰ, ਤੁਹਾਡੀ ਬੋਡੀ ਚ ਕੁਛ ਹੈ।
ਹਾਂ ਉਹ ਕਿਡਨੀ ਫੇਰ ਫੰਕਸ਼ਨ ਹੀ ਪ੍ਰੋਪਰ ਤਰੀਕੇ ਨਾਲ ਕਰ ਰਹੀ ਨਾ। ਅਗਰ ਤੁਹਾਡਾ ਤੁਸੀਂ ਪਾਣੀ ਕੱਢ ਪੀ ਰਹੇ ਹੋ, ਔਰ ਬਾ- ਥਰੂਮ ਜਿਆਦਾ ਜਾ ਰਹੇ ਹੋ। ਉਹ ਕਿਡਨੀ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰ ਰਹੀ।
ਅੱਛਾ- ਅੱਛਾ ਤੇ ਫੇਰ ਉਹਦੇ ਵਸੇ, ਉਹਦੇ ਵਾਸਤੇ ਵੀ ਇਹੀ ਸੋਲਿਊਸ਼ਨ ਕਿ ਪਾਣੀ ਜ਼ਿਆਦਾ ਪੀਓ।
ਨਹੀਂ ਉਹ ਤੇ ਥੋੜਾ ਜਿਹਾ ਉਹ ਹੋਂਦਾ ਤੇ ਇਹ, ਰਿਕਮੈਂਡ ਕਰਾਂ ਥੋੜਾ ਜਿਹਾ ਡਾਕਟਰ ਤੋਂ ਸਲਾਹ ਲੈ ਦੋ, ਉਹ ਚੀਜ਼ ਨਾ-
ਹਾਂਜੀ, ਉਹ ਚੀਜ਼ ਅਸੀਂ ਖੁਦ ਨਹੀਂ ਸਮਝ ਸਕਦੇ।
ਹੂੰ।
ਹਾਂਜੀ, ਹੂੰ। ਮੈਂ ਹੀ, ਮੈਂ ਵੀ ਇਹ ਥੋੜੇ ਦਿਨ ਪਹਿਲੇ ਮੈਨੂੰ ਵੀ, ਪ੍ਰੋਬਲਮ ਸਟਾਰਟ ਹੋਈ ਸੀ। ਤੇ ਫੇਰ ਹੁਣ ਵੈਸੇ ਵੀ, ਇੰਨੀ ਜ਼ਿਆਦਾ ਗਰਮੀ ਹੈ। ਹੁਣ ਪਾਣੀ ਤੇ, ਪੀਣਾ ਹੀ ਚਾਹੀਦਾ ਹੈ।
ਬਿਲਕੁਲ ਪਾਣੀ ਪੀਣਾ ਤਾਂ, ਕੁਛ ਇਹ ਵੀ ਹੈਗਾ ਇਹ ਤੇ, ਹੁਣ ਹਰ ਜਗਾ- ਜਗਾ ਤੇ ਉਹ ਵੀ ਬੈਨਰ ਲੱਗਿਆ, ਸੇਫ ਵਾਟਰ- ਸੇਫ ਵਾਟਰ। ਲੋਕਾਂ ਨੂੰ ਬੈਨੀਫਿਟ ਕੀ, ਬੈਨੀਫਿਟਸ ਪਤਾ ਲੱਗ ਗਏ ਨੇ ਪਾਣੀ ਦੇ, ਤਾਂ ਹੀ ਤੇ ਉਹਨਾਂ ਨੇ ਐਡ ਕਰਨੀ ਸ਼ੁਰੂ ਹੋ ਗਏ ਨੇ, ਸੇਵ ਵਾਟਰ- ਸੇਵ ਵਾਟਰਸੇਮ ਨਹੀਂ ਤਾਂ ਪਹਿਲਾਂ ਕਿਸੇ ਨੂੰ ਕੁਛ ਪਤਾ ਹੀ ਨਹੀਂ ਸੀ। ਐਵੇਂ ਪਾਣੀ ਵੇਸਟ ਕਰਦੇ ਰਹਿੰਦੇ ਸੀ। ਹੁਣ ਤੇ ਬਲਕੀ ਜ- ਬੜੇ ਮੋਟੇ- ਮੋਟੇ ਜੁਰਮਾਨਾ ਪਾਉਣ ਲੱਗ ਗਏ ਨੇ। ਬੜਾ- ਬੜੇ ਵੱਡੇ- ਵੱਡੇ ਜੁਰਮਾਨਾ ਪਾਉਣ ਲੱਗ ਗਿਆ। ਅਗਰ ਕੋਈ ਵੀ ਪਾਣੀ ਵੇਸਟ ਕਰਦਾ ਪਿਆ ਹੈ ਨਾ।
ਸਹੀ ਬੋਲ ਰਹੇ ਹੋ। ਇੱਥੇ ਸਾਡੇ ਤੇ ਇੱਥੇ ਇਵੇਂ ਹੁੰਦਾ ਹੈ। ਕਿ ਬਹੁਤ ਜਿਆਦਾ ਵਾਟਰ ਜਿਵੇਂ, ਅਸੀਂ ਇੰਡਸਟ੍ਰਅਲ ਏਰੀਏ ਚ ਰਹਿੰਦੇ ਹਾਂ। ਤੇ ਇੱਥੇ ਲੋਕ ਪਾਣੀ ਚਲਾ ਕੇ ਨਾ, ਛੋੜ ਦਿੰਦੇ ਐ।
ਬਿਲਕੁਲ।
ਪਾਣੀ- ਵਾਣੀ ਚਲਾ ਕੇ, ਛੋੜ ਦਿੰਦੇ ਆ। ਉਹ ਗਲਤ ਤੇ ਫੈਕਟਰੀ ਵਾਲੇ ਲੋਕ ਫੈਕਟਰੀ ਵਾਲੇ ਲੋਕ ਪਾਣੀ ਚਲਾ ਕੇ। ਛੋੜ ਦਿੰਦੇ ਆ। ਕਿੰਨੀ- ਕਿੰਨੀ ਦੇਰ ਤੱਕ ਅਗਰ ਸਫ਼ਾਈ ਵਗੈਰਾ ਕਰਦੀ ਜਿਵੇਂ ਹੁਣ। ਅਸੀਂ ਮਤਲਬ ਅਗਰ ਅਸੀਂ ਆਪਣੀ ਕਾਰ ਵਾਸ਼ ਕਰਨੇ ਹਾਂ। ਜਾਂ ਕੁੱਝ ਵੀ ਵਾਸ਼ ਕਰਨੇ ਅਸੀਂ ਇੰਨਾ ਜ਼ਿਆਦਾ। ਉਹਦਾ ਵਾਟਰ ਖ਼ਰਾਬ ਕਰ ਦਿੰਣੇ ਆਂ।
ਹਾਂ
ਬੋ ਔ ਔਰ ਸਾਡੇ ਤੇ ਇੱਥੇ ਇਹ ਸਾਡੇ ਜੋ ਏਰੀਆ ਜੇ ਉੱਥੇ ਫੈਕਟਰੀ ਵਗੈਰਾ ਦੇ ਸਮਾਨ ਕਰਦੇ ਆ, ਸਫ਼ਾਈ ਕਰਦੇ ਆ, ਉਹਦੇ ਚ ਇੰਨਾ ਜ਼ਿਆਦਾ ਪਾਣੀ ਵੇਸਟ ਕਰਦੇ ਆ।
ਬਿਲਕੁਲ ਬਿਲਕੁਲ ਤਾਂ ਹੀ ਤਾਂ ਲੋਕ ਜਾਗਰੂਕ ਹੋ ਰਹੇ ਨੇਂ, ਬਈ ਸੇਵ ਵਾਟਰ ਕਰੋ। ਵਾਟਰ ਜਾਓ ਜ਼ਿਆਦਾ ਸੇਵ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਮਿਲ ਸਕੀ ਐ। ਪੀਣ ਦੇ ਕਿੰਨੇ ਬੈਨੀਫਿਟਸ ਨੇਂ, ਸਾਡੇ ਮਾਇੰਡ ਨੂੰ ਬੜਾ ਚਾਈਦਾ ਹੁੰਦਾ ਪਾਣੀ ਤੁਹਾਨੂੰ ਪਤਾ
ਅੱ ਹਾਂਜੀ ਸਹੀ ਬੋਲ ਰਹੇ ਹੋ ਤੁਸੀਂ, ਅਸੀਂ ਵੀ, ਹੁਣ ਮੈਂ ਵੀ ਆਪਣੇ ਕਜ਼ਨ ਛੋਟੇ ਹੁਣ ਜੋ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਤਾਂ ਨੌਲੇਜ ਨਈਂ ਹੁੰਦੀ ਨਾਂ ਕਿ ਪਾਣੀ ਸੇਫ ਕਰਨਾ ਜਾਂ ਕੁਛ ਕਰਨਾ ਐ।
ਹਾਂ
ਤੇ ਉਹਨਾਂ ਨੂੰ ਹਨ ਅਸੀਂ ਸਿਖਾ ਸਕਦੇ ਆਂ ਕਿ ਤੁਸੀਂ ਇਹ ਨਈਂ ਕਰਨਾ, ਇਹ ਕਰਨਾ।
ਹਾਏ ਮੈਂ ਵੀ ਆਪਣੇ ਜੋ ਮੇਰੇ ਕਜ਼ਨਸ ਨੇਂ ਛੋਟੇ ਮੈਂ ਉਹਨਾਂ ਨੂੰ ਦੱਸਦੀ ਰਹਿੰਣੀ ਆਂ ਕਿ ਅਗਰ ਤੁਸੀਂ ਬਰਸ਼ ਤੁਸੀਂ ਆਪਣਾ ਪਾਣੀ ਸੇਫ ਕਰੋ, ਬੰਦ ਕਰਦੋ।
ਹਾਂ।
ਬਹੁਤ-ਬਹੁਤ ਜਗ੍ਹਾ ਤੇ ਅੱਜ-ਕੱਲ੍ਹ ਐ ਹੁਣ ਲੱਗ ਗਿਆ ਏ ਕਿ ਮਤਲਬ ਸਾਡੇ ਇੰਡੀਆ ਚ ਕੁਛ-ਕੁਛ ਸਿਟੀਜ਼ ਐਸੀਆਂ ਹੈਗੀਆਂ ਐਂ ਕਿ ਉਹਨਾਂ ਕੋਲ ਹਜੇ ਤੱਕ ਪਾਣੀ ਨਈਂ ਪਹੁੰਚਦਾ, ਸਾਡੇ ਕੋਲ ਬਹੁਤ ਅੱਛੀ ਫੈਸਿਲਿਟੀ ਕਿ ਸਾਡੇ ਕੋਲ ਪਾਣੀ ਆਂਦਾ ਏ। ਬਹੁਤ ਸਿਟੀਜ਼ ਇੱਚ ਐਸਾ ਹੈ ਕਿ ਪਾਣੀ ਨਹੀਂ ਆਂਦਾ ਉਹਨਾਂ ਨੂੰ ਤਲਾਬਾਂ ਤੋਂ ਜਾ ਕੇ ਲੈ ਕੇ ਆਣਾ ਪੈਂਦਾ ਐ, ਹਜੇ ਵੀ ਇਸ ਟਾਈਮ।
ਹਾਂ, ਸਹੀ ਗੱਲ ਹੈਗੀ ਐਂ, ਬਹੁਤ ਹੈਗੀ ਆਂ ਐਸੇ, ਐਸੇ ਹਰ ਚੀਜ਼ ਹਰ ਹਰ ਉਹਦੇ ਹਰ ਹਰ ਚੀਜ਼ਥ ਉਹ ਪਾਣੀ ਦੀ ਨੀਡ ਹੈਗੀ ਹਰ ਹਰ ਬੰਦੇ ਨੂੰ।
ਹਾਂਜੀ ਹਰ ਇੱਕ ਚੀਜ਼ ਵਿੱਚ ਸਫ਼ਾਈ ਚ ਖਾਣਾ ਖਾਣ ਵਿੱਚ ਹਰ ਇੱਕ
ਹਾਂ, ਬਿਲਕੁਲ ਬਿਲਕੁਲ ਸਫ਼ਾਈ ਖਾਨਾ ਖਾਣਾ ਸਭ ਕੁਛ ਕੋਈ ਚੀਜ਼ ਨੂੰ ਵੋਸ਼ ਕਰਨਾ ਐ
ਹਾਂ ਉਹੀ ਹਰ ਇੱਕ ਚੀਜ਼ ਔਰ ਜਿਵੇਂ ਹੁਣ ਅਸੀਂ ਪਹਾੜਾਂ ਵਗੈਰਾ ਚ ਜਾਂਣੇ ਆਂ। ਉੱਥੇ ਵੀ ਤੇ ਪਾਣੀ ਨਹੀਂ ਹੁੰਦਾ ਉੱਥੇ ਵੀ ਉਹ ਕਿਉਂਕਿ ਪਹਾੜ ਚ ਕੋਈ ਕੁਨੈਕਸ਼ਨ ਨਈਂ ਹੋ ਪਾਂਦਾ ਨਾਂ ਪਾਣੀ ਆਣ ਦਾ।
ਬਿਲਕੁਲ, ਬਿਲਕੁਲ, ਬਿਲਕੁਲ।
ਬਹੁਤ ਸਾਰੇ ਵਿਲੇਜਿਸ ਵਿੱਚ ਵੀ ਜਿੱਥੇ ਪਾਣੀ ਨਈਂ ਆ ਰਿਹਾ, ਉੱਥੇ ਸਾਨੂੰ ਉਹਨਾ ਨੂੰ ਮਤਲਬ ਇੱਕ ਟੈਬ ਹੁੰਦੀ ਐ ਇੱਕ ਹੁੰਦਾ ਉਹਨਾਂ ਨੂੰ ਉੱਥੋਂ ਦੀ ਪਾਰਕਿੰਗ ਲੈ ਕੇ ਆਉਂਦੇ ਮਤਲਬ ਇੰਪੋਰਟ ਟਿੰਨਸਮੇਨ ਉਹਨਾਂ ਨੂੰ ਪਤਾ ਏ, ਪਾਣੀ ਦੀ ਕੀ ਏ?
ਜੀ ਸਹੀ ਗੱਲ ਐ, ਜੀ।
ਸਾਨੂੰ ਤੇ ਈਜ਼ਲੀ ਮਿਲ ਰਿਹਾ ਐ।
ਸਾਡੀ ਬੋਡੀ ਅੰਦਰ ਦੇਖ ਲਓ ਜਿਹੜਾ ਮਾਈਂਡ ਹੈਗਾ ਇਹ ਕਿੰਨਾ ਦਿਮਾਗ ਹੁੰਦਾ ਜਿਹੜਾ
ਹਂ
ਦਿਮਾਗ ਪਤ ਏਟੀ, ਏਟੀ ਫਾਈਵ ਪਰਸੈਂਟ ਇਹਦਾ ਪਾਣੀ ਹੈਗਾ।
ਹਾਂਜੀ, ਏਟੀ ਏਟੀ ਹਾਂਜੀ।
ਕਿੰਨੇ ਬੈਨੀਫਿਟ ਹੈਗੇ ਆ ਉਹਦੇ ਫਿਰ ਜਿਹੜਾ ਪਾਣੀ ਦਾ ਅਗਰ ਅਸੀਂ ਨਹੀਂ ਪੀਂਣੇ ਆਂ ਤੇ ਅਗਰ ਅਸੀਂ ਪਾਣੀ ਨੀਂ ਪੀਵਾਂਗੇ ਨਾ ਸਾਡਾ ਫਿਰ, ਫਿਰ ਪੀਡ ਰੈਂਦਾ ਏ। ਤੇ ਸਾਨੂੰ ਅੱਜ ਸੋਚਦੇ ਰਹਿੰਦੇ ਸਿਰ ਪੀੜ ਕੀ ਹੋ ਰਿਹਾ ਸਿਰ ਪੀ ਕੀ ਹੋ ਰਿਹਾ ਇਹ ਨੀ ਪਤਾ ਸਾਡੀ ਬੋੜੀ ਹੋ ਚੁੱਕੀ ਉਹ ਦਿਮਾਗ ਨੂੰ ਪਾਣੀ ਨੀਂ ਮਿਲਿਆ ਇਸ ਕਰਕੇ ਸਾਡੀ ਬੋੜੀ ਨਾ ਹੋਰੀ ਡਿਹਾਇਡਰੇਟ
ਹਾਂ ਡਿ ਆ ਗਰਮੀਆਂ ਚ ਤੇ ਮੋਸਟਲੀ ਇਹੀ ਹੁੰਦਾ ਕਿ ਸਭ ਲੋਕ ਬਹੁਤ ਡੀ ਡੀਹਾਈਡਰੇਟ ਹੋ ਜਾਂਦੇ ਆ, ਚੱਕਰ ਖਾ ਕੇ ਗਿਰ ਜਾਂਦੇ ਆ।
ਹੂੰ
ਮੇਨ ਰੀਜ਼ਨ ਇਹੀ ਹੈ, ਪਾਣੀ ਨਾ ਪੀਣਾ।
ਸਹੀ ਗੱਲ ਹੈ ਜੀ, ਉਹ ਚੱਲਦੇ-ਚਲਦੇ ਲੋਕ ਚੱਕਰ ਖਾਕੇ ਗਿਰ ਜਾਂਦੇ ਨੇ। ਗਰਮੀ ਵਿੱਚ ਕਹਿੰਦੇ, ਗਰਮੀ ਵਿੱਚ, ਗਰਮੀ ਵੀ ਜਗ੍ਹਾ-ਜਗ੍ਹਾ ਲਿਖਿਆ ਹੁੰਦਾ ਪਾਣੀ ਪੀਓ, ਪਾਣੀ ਪੀਓ, ਜ਼ਿਆਦਾ ਤੋਂ ਜ਼ਿਆਦਾ ਪਾਣੀ ਵੀ ਉਹ ਲੋਕਾਂ ਨੇ ਬਾਹਰ ਉਹ ਲਗਾਏ ਦੇ ਹੁੰਦੇ ਨੇ, ਸਟਾਲ ਲਗਾਏਦੇ ਹੁੰਦੇ ਨੇ, ਵੀ ਪਾਣੀ ਪੀਕੇ ਜਾਣਾ ਹੁੰਦੇ ਨੇ।
ਹਾਂ, ਪਾਣੀ ਪੀਕੇ ਜਾਓ। ਆਜ-ਕਲ ਤੇ ਹਰ ਛੋਟਾ, ਹਰ ਇੱਕ ਥੋੜਾ ਜਗ੍ਹਾ ਨਿਕਲਕੇ, ਅੱਗੇ ਨਿਕਲਕੇ ਉਹ ਇੱਕ ਵੌਟਰ-ਕੂਲਰ ਵੱਖਣ ਦੇ ਰੱਖੇ ਹੁੰਦੇ ਆ, ਪਾਣੀ ਪੀਣ ਵਾਸਤੇ।
ਹਾ, ਗਰਮੀ ਵਿੱਚ ਤਾ ਜਗ੍ਹਾ-ਜਗ੍ਹਾ ਮਿਲਦੇ ਓ।
ਹਾਂ
ਸਹੀ ਬੋਲ ਰਹੇ ਓ, ਚਲੋ ਫਿਰ ਠੀਕ ਹੈ, ਮੈਂ ਨਾ ਕਰਾਂਗੀ ਤੁਹਾਨੂੰ ਫੋਨ।
ਤੁਹਾਡੇ ਉੱਧਰ, ਪਾਣੀ ਦੀ ਤਾਂ ਕੋਈ ਸਮੱਸਿਆ ਨੀ ਹੋਣੀ।
ਨਹੀਂ, ਨਹੀਂ-ਨਹੀਂ ਸਾਡੇ ਇੱਥੇ ਤੇ ਨਹੀਂ ਏ।
ਹੂੰ, ਤੇ ਪਾਣੀ ਤੁਸੀਂ ਬਚਾਂਦੇ ਹੋ?
ਹਾਂ, ਨਹੀ, ਹਾ, ਅਸੀ ਪਾਣੀ ਬਚਾ ਲੈਂਨੇ ਆ, ਅ ਬ ਮਤਲਬ ਹਾਂ ਨੌ ਮੰਲ ਯੂਜ ਕਰਨੇ ਆ, ਜਿੰਨਾ ਯੂਜ ਕਰ ਸਕਦੇ ਆਂ, ਇੰਨਾ ਵੇਸਟ ਨੀ ਕਰਦੇ ਪਰ।
ਫੇਰ, ਫੇਰ, ਫੇਰ, ਚਲੋ ਚੰਗਾ ਜੀ। ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਮੈਨੂੰ ਵੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਫੇਰ ਤੁਸੀਂ ਮੈਨੂੰ ਦਸਣਾ, ਜਦੋਂ ਫ੍ਰੀ ਹੋਗੇ ਮੈਂ ਤੁਹਾਨੂੰ ਕੌਲ ਕਰਾਂਗੀ ਹੈਨਾ‌।
ਹਾਂਜੀ-ਹਾਂਜੀ, ਬਿਲਕੁਲ। ਬਾਕੀ ਸਭ ਤਾ ਠੀਕ ਨੇ, ਨਾ ਘਰ।
ਹਾਂਜੀ-ਹਾਂਜੀ ਠੀਕ ਏ ਜੀ, ਚਲੋ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।